ਹੈਲੋ
ਹਾਂਜੀ ਭਾਜੀ
ਆਵਾਜ਼ ਆ ਰਹੀ ਭਾਜੀ, ਮੇਰੀ
ਹਾਂਜੀ ਹਾਂਜੀ
ਵਧੀਆ ਵਧੀਆ ਤੁਸੀਂ ਸੁਨਾਓ
ਵਧੀਆ ਵਧੀਆ
ਹੋਰ, ਬਸ ਹੋਣ ਲੱਗਿਆ ਵਾਂ ਵੇਲਾ
ਅਛਾ, ਕਿੰਨੇ ਵਜੇ ਆ ਜੋਗੇ?
ਤਿੰਨ ਵਜੇ ਚੱਲਾਂਗਾ ਇੱਧਰੋਂ ਦੀ ਤਾਂ ਫਿਰ ਤੋਂ ਫਿਰ ਤੁਹਾਡੇ ਕੋਲ ਆਵਾਂਗਾ
ਸਿਰ ਧੋ ਕੇ ਜਾਓਗੇ ਦੇਖਾ ਏ। ਮੇਰੇ ਘਰੋਂ ਹੋ ਕੇ ਜਾਉਗੇ?
ਦੇਖ ਲਾਗਾ, ਕੀ ਪਤਾ ਤੁਹਾਡੇ ਘਰੋਂ ਹੋ ਕੇ ਜਾਵਾਂ। ਯਾਰ ਸ਼ਾਮ ਨੂੰ ਫੇਰ ਦੁਬਾਰਾ ਆਜਾਗਾ।
ਅੱਛਾ, ਹੋਰ ਸੁਣਾਓ ਤੁਸੀਂ ਠੀਕ ਹੋ?
ਬਸ ਵਧੀਆ, ਤੁਸੀਂ ਡੱਗੇ ਦਾ ਪੂੜਾ ਖੂਆਣਾ ਸੀ ਨਾ।
ਹਾਂ, ਡੱਗੇ ਦਾ ਪੂੜਾ ਪਾਉਣਾ ਸੀ, ਕੋਈ ਬੰਦਾ ਵੇਚ ਰਿਹਾ ਪੁਰਾਣਾ, ਕੋਈ ਡੱਗਾ ਡੁੱਗੇ ਦਾ ਪੂੜਾ ਮਿਲ ਪੁਰਾਣਾ ਤਾਂ ਨੀ ਮਿਲਦੀ ਹੋਣੀ।
ਪੁਰਾਣਾ ਤੇ, ਨਵਾਂ ਲੈ ਕੇ ਹੀ ਫਾਇਦਾ ਐ ਪੁਰਾਣਾ ਮੁਸ਼ਕਿਲ ਆ।
ਤੁਹਾਡੇ ਕੋਲੇਜ ਨੀ ਪਾਉਣਗੇ।
ਕੋਲੇਜ ਇਚ ਤੇ ਪੂੜਾ ਚਾਹੀਦਾ ਸਿਰਫ
ਜਦੋਂ ਅਸੀਂ ਠੀਕ ਕਰਵਾਵਾਂਗੇ ਨਾ ਤੇ ਜਿਹੜੇ ਉਤਰਨਗੇ। ਅਸੀਂ ਕਰਵਾਣੇ ਨੇ ਠੀਕ। ਤੇ ਜਿਹੜੇ ਉਤਰਨਗੇ ਨਾ ਫਿਰ ਮੈਂ ਲੈ ਆਵਾਂਗਾ, ਜਿਹੜਾ ਠੀਕ ਜਿਹਾ ਹੋਇਆ। ਕਿਉਂਕਿ ਜਦੋਂ ਪੁਆਉਂਦੇ ਹਾਂ ਨਾ, ਫੇਰ ਅਸੀਂ ਸਾਰੇ ਹੀ ਪਵਾ ਲੈਂਦੇ ਆ। ਉਹ ਜਿਹੜਾ ਠੀਕ ਏ, ਨਹੀਂ ਵੀ ਹੈਗਾ ਠੀਕ।
ਚਲੋ ਕੋਈ ਨੀ ਕੋਸ਼ਿਸ਼ ਕਰਕੇ, ਰੱਖ ਲੈਨਾ ਮੇਰੇ ਵਾਸਤੇ।
ਹਾਂ, ਕੋਈ ਨੀ ਪਿਛਲੀ ਵਾਰ ਵੀ ਤੇ ਲੈ ਕੇ ਆਏ ਸੀ, ਸਾਰੇ ਰੱਖ ਜਗੀਰੇ ਨੂੰ ਦਿੱਤੇ ਸੀ ਮੈਂ ਡੱਗੇ ਦੇ, ਚੱਟੂ ਦੇ
ਅੱਛਾ ਮੈਨੂੰ ਇਸ ਤਰ੍ਹਾਂ ਅੱਛਾ ਤੇ ਹੁਣ ਕਦੋਂ ਪਾਉਣੇ ਇਹਨਾਂ ਨੇ।
ਨਵੇਂ ਕੋਲੇਜ ਦੇ ਸ਼ਾਇਦ ਕਹਿ ਰਿਹਾ ਵਾਂ, ਕੀ ਪਤਾ ਪਵਾਈਏ ਅਸੀਂ। ਮੈਨੂੰ ਕਹਿੰਦਾ ਨਾ ਯਾਰ ਡੱਗੇ ਦਾ ਪੂੜਾ ਪੁਆਣਾ ਐ, ਤੇ ਮੈਂ ਉਹ ਲੈ ਆਉਂਦਾ। ਪਰ ਉਹਦੀ ਯਰਛਾ ਹੀ ਉਤਰੀ ਹੋਈ ਸੀ ਯਾਰ, ਫਾਇਦਾ ਨਹੀਂ ਹੈਗਾ ਸੀ।
ਲਿਆਂਦੇ ਕਿੱਥੋਂ?
ਅਰੇ ਉਹ ਪੰਜਾਬ ਕੋਲ ਗਿਆ ਨੀ ਸੀ, ਮੈਂ ਗੁਰਦੁਆਰੇ ਦਾ ਪੂੜਾ ਪਵਾਨ।
ਹਾਂਜੀ ਹਾਂਜੀ ਹਾਂਜੀ।
ਹਾਂ।
ਕਿੰਨੇ ਦਾ ਦਿੰਦਾ ਪੂੜਾ ਉਹ।
ਦੋ ਹਜ਼ਾਰ ਦਾ।
ਨਹੀਂ ਖਾਣੇ ਚਾਵਲ।
ਦੋ ਹਜ਼ਾਰ ਦਾ।
ਅੱਛਾ ਜੀ। ਤੇ ਮੂੜੇ ਠੀਕ ਹੁੰਦੇ, ਫੁੱਟਦੇ ਕੇ ਨੀ ਛੇਤੀ ।
ਪੂੜਾ, ਮੈਂ ਨਾ ਗੁਰਦੁਆਰੇ ਦਾ ਪੂੜਾ ਪੁਆ ਕੇ ਆਇਆ ਵਾ। ਤੇ ਔ ਨਾ ਢਿੱਲਾ ਹੋਣ ਦੇ ਨਾਮ ਨਹੀਂ ਲੈ ਰਿਹਾ, ਹੱਥ ਦਰਦ ਹੋਣ ਲੱਗ ਗਿਆ ਮੇਰਾ। ਤੇ ਬੜਾ ਟਾਈਟ ਹੈਗਾ ਪੂੜਾ ਉਹਦਾ ਨਾ, ਹਾਂ ਬੜਾ ਮੋਟਾ ਵੀ ਹੈਗਾ।
ਹਮ
ਕਹਿੰਦਾ ਜਾਏਗਾ ਨੀ ਕਿੱਥੇ ਦੋ- ਤਿੰਨ ਸਾਲ ਕਿੱਥੇ ਨੀ ਜਾਏਗਾ। ਕਹਿੰਦਾ ਸ਼ਾਹੀ ਵੀ ਨੀ ਉਤਰੇਗੀ।
ਬੇਸਤੀ ਹੋ ਰਹੀ ਹੈ
ਬੇਸ਼ ਮਤਲਬ ਕਿ ਨਾ ਯਾਰ ਮੈਂ ਤੈਨੂੰ ਕੀ ਕਹਿ ਰਿਹਾ, ਟੈਟ ਹੈਗਾ। ਟੈਟ ਹੋਣ ਦੇ ਕਾਰਨ ਨਾ ਜਾਨ ਬੜੀ ਮੰਗਦਾ, ਉਹ ਪੂੜਾ
ਅੱਛਾ
ਤੇ ਕਈ ਵਾਰੀ ਬੰਦਾ ਥੱਕਿਆ ਹੁੰਦਾ ਹੈ। ਤੇ ਉਹ ਜਦੋਂ ਤੱਕ ਢਿੱਲਾ ਨਹੀਂ ਨਾ ਹੋਏਗਾ
ਅੱਛਾ ਅੱਛਾ ਵੈਸੇ ਹੂੰਦਾ ਵੀ ਏ।
ਹਾਂ। ਹੋ ਨਈ ਰਿਆ ਢਿੱਲਾ, ਟੈਟ ਨੀ ਪੂੜਾ ਬੜਾ ਮੋਟਾ ਪਾਇਆ ਉਹਨਾਂ ਨੇ।
ਅੱਛਾ ਹੂੰ
ਆਹੋ।
ਚਲੋ ਕੋਈ ਗੱਲ ਨੀ ਵਜਾਂਦੇ ਰੋ ਗੇ ਨਾ ਹੋਜਏਗਾ ਕਲ।
ਹਾਂ, ਕੰਨੂ ਨੂੰ ਮੈਂ ਕਿਆ, ਮੈਂ ਕਿਆ ਯਾਰ ਉਹਦਾ ਕੋਈ ਹੱਲ ਦੱਸ।
ਅੱਛਾ।
ਆਹੋ।
ਚੱਕਰ ਅਪਣਾ ਲੱਗਣਾ ਏ, ਦੇਖੋ ਯਾਰ ਪਹਿਲੇ ਤੇ ਹੁਣ ਪੂੜਾ ਪੁਆ ਕੇ ਆਯਾ ਵਾ।
ਅੱਛਾ।
ਆਹੋ।
ਹੂੰ।
ਯਾਰ ਇੱਕ ਵਾਜ਼ੇ ਦੀ ਵੀ ਲੋੜ ਹੈਗੀ ਏ ਯਾਰ ਵਾਜਾ ਚਾਹੀਦਾ।
ਹੈਂ। ਤੇਰੀ ਆਵਾਜ਼ ਨਾ ਸਈ ਨਈ ਆ ਰਈ, ਪਿੱਛੇ ਕੁਛ ਚੱਲ ਰਿਆ ਕਿ?
ਮੈਂ ਤੇ
ਗਾਣੇ, ਗੂਣੇ ਵਗੈਰਾ ਚੱਲਦੇ ਪਏ ਨ। ਤੇਰੇ ਪਿੱਛੇ ਹੈਨਾ ਹੁਣ, ਹੁਣ ਆ ਰਹੀ ਐ, ਸਈ ਆਵਾਜ਼। ਪਿੱਛੇ ਗਾਣਿਆਂ ਦੀ ਵਾਜ਼ ਤੇਜ਼ ਹੈਗੀ ਤੇ ਤੇਰੀ ਆਵਾਜ਼ ਬੜੀ ਘੱਟ ਟਾਰੀ।
ਉਹ ਭਜੀ ਨੇ
ਤੇ ਬਾਅਰ ਆ ਕੇ ਥੋੜ੍ਹੀ ਦੇਰ ਬੈਜਾ।
ਨਾ ਕਰ ਬਹੁਤ ਵਾਜ ਕਰਦੀ ਹੁਣ ਆ ਰਈ ਏ ਵਾਜ।
ਹੁਣ ਆ ਰਈ ਆਵਾਜ਼, ਪਹਿਲੇ ਕਿੱਥੇ ਰੱਖਿਆ ਹੋਇਆ ਸੀਆ?
ਪਹਿਲੇ ਮੈਂ ਰਖਿਆ ਸੀ ਭਾਜੀ ਉਹ, ਉਹ ਲਾਈ ਦੀ ਸੀ ਨਾ ਲੀਡ ਲਾਈ ਸੀ, ਇਸ ਕਰਕੇ ਕੋਈ ਦਿੱਕਤ
ਅੱਛਾ।
ਹੋਰ ਸੁਣਾਓ?
ਭਰਾ ਲੱਗਾ ਕੰਮ
ਹਾਂ ਅਜ ਗਿਆ ਸੀ ਕੰਮ ਦੇ ਤੂੰ
ਬਾ ਆਜ ਨੀ ਗਿਆ ਵੇਲਾ।
ਚਲ ਕੋਈ ਗੱਲ ਨੀ ਗਰਮੀ ਹੈ ਈ ਵੈਸੇ ਬੜੀ ਹੈਗੀ ਯਾਰ ਉਥੇ ਵੀ ਗਰਮੀ ਹੁੰਦੀ ਹੋਣੀ
ਕੰਮ ਮੰਨਦਾ ਹੈਗਾ ਨ ਬੜਾ
ਅੱਛਾ ਹਫਤੇ ਚ ਇਕ ਦੋ ਵਾਰੀ ਜਾਣਾ ਕੀ
ਹਾਂ ਹੁਣ ਦਸ
ਉਹ ਤਾਂ ਕੀ ਹਾਲ ਸੀ ਫਿਰ ਦਵਾਈ ਜਿਹੜੀ ਰਾਤੀ ਲੈ ਕੇ ਆਏ ਸੀ ਉਹਨੂੰ ਫਰਕ
ਹਾਂ ਬੜਾ ਫ਼ਰਕ ਹੈ। ਬੜਾ ਫ਼ਰਕ ਹੈ। ਬੜਾ- ਆ ਇਕ ਸਭ ਠੀਕ ਹੋ ਗਿਆ
ਅੱਛਾ ਮੈਂ ਤੁਹਾਨੂੰ ਜਿਹੜੀ ਗੱਲ ਕਹੀਏ ਨਾ ਤੇ ਉਹ ਗੋਰ ਕਰੀ ਗਲ ਤੇ ਤੂੰ ਉਹ ਗੱਦੀ ਲੈ ਕੇ ਜਾਇ ਘਰ ਜ਼ਰੂਰ ਸੋਫਟ ਵਾਲੀ ਜਿਵੇ ਸੋਫੇ ਵਾਲੀ ਹੁਦੀ ਨਾ ਇਨੀ ਮਹਿਗੀ ਕਿ ਯਾਰ ਤੇ ਜਦੋ ਹਾਂ ਤੇ ਜ ਜਦੋਂ ਲੈਣ ਜਾਏਗਾ ਨਾ ਤੇ ਮੈ ਨਾਲ ਲੈਕੇ ਜਾਏ ਮੈਨੂੰ ਵੀ ਮੈ ਵੀ ਲੈਣੀ ਆ ਇੱਕ ਛੋਟੀ ਜਿਹੀ
ਅੱਛਾ
ਹਾਂ ਜਿਹੜੀ ਤਬਲੇ ਦੇ ਵਿਚ ਰਖੀ ਜਾਵੇ।
ਦੁਪਹਿਰੇ ਆ ਜਾਣਾ ਮੈਂ ਚਲਾਗੀ ਫਿਰ
ਹਾਂ ਠੀਕ ਹੈ।
ਹੂ-
ਮੈਂ ਤਿਨ ਵਜੇ ਜੇ ਏਥੋਂ ਚਲਿਆ ਤੇ ਸਵਾ ਤਿਨ ਤੇਰੇ ਕੋਲ ਹੋਵਾਗਾ।
ਤੇ ਤੀਨ ਤੁਸੀ ਵਜ ਗਏ ਨੇ ਭਜੀ
ਤਿਨ ਵਜ ਕੇ ਪੂਰੇ ਹੈ। ਜੇ ਕਥੇ ਤਿਨ ਵਜੇ। ਪੰਜ ਮਿਟ ਪਹਿਲੇ ਆਉਣੇ ਨੇ। ਹਲੇ ਪਚਪਨ ਹੋਇਆ ਹੋਣੇ ਨੇ।
ਥੋੜਾ ਪਾਣੀ ਪਿਲਾ ਦਿਓ ਹੈ। ਹਾਂ- ਤੁਸੀ ਸਾਢੇ ਤਿਨ ਤਕ ਮੇਰੇ ਕੋਲ ਆਜੋਗੇ।
ਫਿਰ ਚਲਾਗੇ ਗਦੀ ਯਾਰ ਜਰੂਰ ਲੈ ਕੇ ਆਣੀ ਹੈ। ਇਕ ਹੋ ਕਹਿਣਾ ਸਕਰੱਬ ਲੈ ਕੇ ਆਣਾ ਤਬਲਾ ਨਾ ਉਥੇ ਥੋੜਾ ਗੰਦਾ ਹੋਏ ਦਾ ਹਾਂ ਸਕ੍ਰਬ- ਦੋ ਲੈ ਕੇ ਆਣੇ ਇਕ ਉਹ ਹੁੰਦਾ ਨਾ ਸਕਰਬ ਆਪਣਾ ਇਕ ਪਾਸੇ ਸੋਫ ਹੁਦਾ ਇਕ ਪਾਸਾ ਹਾਰਡ ਹੁਦਾ ਉਹ ਲੈ ਕੇ ਆਉਣਾ ਉਹ ਸ਼ਾਇਦ ਮੇਰੇ ਹਿਸਾਬ ਨਾਲ ਵੀਹ ਰੁਪਏ ਦਾ ਹੋਣਾ
ਅੱਛਾ-
ਹੂ-
ਤੁੂੰ ਸਕਰਬ ਕਿਹੜ ਚਾਹੀਦਾ ਜ਼ਿਆਦਾ ਖ਼ਤਰਨਾਕ ਹੋਵੇ ਜਾਂ ਸਿਪਲ ਹੋਵੇ। ਸੁਪੀ ਵਰਗਾ-
ਸਬੀ ਵਧਗਾ ਯਾਰ ਹੋਵੇ ਠੀਕ ਠਾਕ ਜਾ ਹੋਵੇ ਯਾਰ ਨਾਲੇ ਨਾ ਵੈਸੇ ਜਿਹੜੇ ਤਬਲੇ ਵਾਸਤੇ ਮੇਨ ਯੂਜ ਕਰਦੇ ਨੇ ਨਾ ਜਿਹੜੇ ਤਬਲਾ ਮੇਕਰ ਹੁੰਦੇ ਨੇ ਬਣਾਉਦੇ ਨੇ ਜਿਹੜੇ ਤੇ ਉਹ ਯੂਜ ਕਰਦੇ ਨੇ ਜੀਰੋ ਨੰਬਰ ਦਾ ਰੇਕਮਾਰ ਉਹ ਵੀ ਲੈ ਕੇ ਲਿਆਵਾਂਗਾ ਮੈਂ ਪੂਰਾ ਪਤਾ ਜੀਰੋ ਨੰਬਰ ਦਾ ਰੇਕਮਾਰ ਹੁੰਦਾ ਈ ਉਹ
ਕਲਰ ਦਾ ਵੇਖਿਆ ਹੋਇਆ ਆਵਾਜ਼ ਘੱਟ ਲ ਥੋੜੀ
ਉਹ ਨਹੀਂ ਮੈਂ ਵੇਖਿਆ ਨਹੀਂ ਉਹ ਯਾਰ ਉਹੀ ਲੈਣਾ ਮੈਂ ਗਰੀਨ ਵਾਲਾ
ਹੋਰ ਸੁਣਾਓ ਜ ਨਵੀ ਤਾਜੀ
ਉਹੀਓ ਲੈਣਾ ਮੈਂ ਕਿਹਾ ਗਰੀਨ ਵਾਲਾ
ਚਲੋ ਫ ਠੀਕ ਹੈ ਭਾਜੀ ਤੁਸੀਂ ਆਓ ਮੇਰੇ ਘਰ ਤੁਹਾਨੂੰ ਕਰਨਾ ਫੋਨ ਠੀਕ ਹੈ ਹਾਂ ਤੁਸੀਂ ਮੇਰੇ ਘਰ ਆ ਕੇ ਫੋਨ ਕਰਦੇ ਜੇ ਇੱਕ ਵਾਰੀ
ਓਕੇ -ਓਕੇ -
ਮਤਲਬ ਓਥੋਂ ਨਿਕਲੇ ਹੈ ਤਾਂ ਫੋਨ ਕਰਨਾ ਘਰ ਨਾ ਆਇਆ ਜੇ ਮੇ ਤੁਹਾਨੂੰ ਬਾਜ਼ਾਰ ਮਿਲਾਂਗਾ
ਅੱਛਾ ਕੋਈ ਗੱਲ ਨੀ ਫੋਨ ਕਰਾਂਗਾ ਜਦੋਂ ਤੁਹਾਡੇ ਘਰ ਵੱਲ ਆਵਾਂਗਾ ਨਾ
ਠੀਕ ਏ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ